ਹੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ
ਵਧੀਆ, ਤੁਸੀ ਸੁਣਾਓ
ਬਸ ਵਧੀਆ ਚੱਲ ਰਿਹਾ ਹੈ।ਗਰਮੀ ਚੱਲ ਰਹੀ ਹੈ, ਭਿਅੰਕਰ ਹਾਂ
ਚੌਦੀ ਪਈ ਹੈਂ
ਚਲੋ ਵਧੀਆ, ਬਈ ਤੁਹਾਡੇ ਵੱਲ ਤੇ ਅੱਛੀ ਗੱਲ ਏ ਸਾਡੇ ਤੇ ਇੱਥੇ ਹਿਊਮਿਡ ਹੋ ਰੱਖਿਆ, ਬਹੁਤ ਜ਼ਿਆਦਾ ਹਿਊਮਿਡ ਜਿੰਨੀ ਦੇਰ ਬਾਰਿਸ਼ ਨਹੀਂ ਨਾ ਹੋਏਗੀ, ਨਾ ਅੱਛੀ ਓਨੀ ਦੇਰ ਤੇ ਐਵੇਂ ਰਹਿੰਦਾ ਮੌਸਮ
ਅੱਜ ਤੇ ਬਾਰਿਸ਼ ਹੋ ਰਖੀ, ਤੇ ਬਸ ਖਲੇਰਾ ਪਿਆ ਵਾ ਪੈਰ ਬਣਦਾ ਨਾ ਕੱਪੜੇ ਵੀ ਧੋਤੇ ਨ ਥੱਲੇ ਹੀ ਡਾਲੈ ਨ
ਹਾਂ ਫੇਰ ਉੱਪਰ ਪਾਓਗੇ, ਕਿੱਥੋਂ ਹਾਂ
ਉੱਤੇ ਤਾਂ ਫਿਰ ਦੀਵਾਰੇ ਸਭ ਜਗਾ ਗਿੱਲਾ- ਗਿੱਲਾ ਉਪਰ ਕੱਪੜੇ ਖ਼ਰਾਬ ਹੋ ਜਾਣੇ ਹਮ, ਮੰਮਾ ਨੇ ਕਿਹਾ ਥੱਲੇ ਹੀ ਪਾ ਦੇ ਫਿਰ ਥੱਲੇ ਹੀ ਪਾਏ ਬਸ ਬੰਦੇ ਬਾਹਰ ਤੋਂ ਆਉਂਦੇ ਜਾਂਦੇ ਨੇ, ਤੇ ਪੈਰ ਬਣਦੇ ਉਸ ਕਰਕੇ ਘਰ ਵਿੱਚ ਥੋੜਾ ਮੈਸ਼ ਅ
ਹਾਂ -ਹਾਂ, ਹਾਂ ਉਹ ਤੇ ਹੈ ਬਸ ਕੁਛ ਨਹੀਂ ਮੈਂ ਮੈ ਤਾਂ ਫੋਨ ਕੀਤਾ ਸੀ ਮੈਂ ਕਿਹਾ, ਗੁਰਦੁਆਰਾ ਹੈ ਨਾ ਜਿਹੜੇ ਸਾਡੇ ਨਾਲ ਹੀ ਉਹ ਨਾ ਹਾਂ, ਗੁਰੂ ਨਾਨਕ ਦਰਬਾਰ ਤੇ ਉੱਥੇ ਇਹਨਾਂ ਨੇ ਇੱਕ ਉਪਰਾਲਾ ਸ਼ੁਰੂ ਕੀਤਾ ਐ ਕਿ ਬੱਚਿਆਂ ਨੂੰ, ਗੁਰਮੁਖੀ ਸਿਖਾਈ ਜਾਏ ਹਾਂ
ਅੱਛਾ ਜੀ ਸਹੀ ਗੱਲ ਹੈ, ਅੱਜ ਕੱਲ ਬੱਚਿਆਂ ਨੂੰ ਗੁਰਮੁਖੀ ਸਿਖਾਣੀ ਚਾਹੀਦੀ ਹੈ
ਹਾਂ, ਕਿਉਂਕਿ ਅੱਜ ਕੱਲ੍ਹ ਬੱਚੇ ਗੁਰਮੁਖੀ ਸਿੱਖਦੇ ਨੀ। ਪੰਜਾਬੀ ਸਿੱਖਣਾ ਬੜਾ ਮੁਸ਼ਕਿਲ ਹੋ ਗਿਆ, ਇਨ੍ਹਾਂ ਵਾਸਤੇ ਪੜ੍ਹਨਾ, ਔਰ ਲਿਖਣਾ। ਅਸੀਂ, ਲੋਕ ਮਾਵਾਂ ਨੂੰ ਪੰਜਾਬੀ ਲਿਖਣੀ, ਬੋਲਣੀ ਸਭ ਆਂਦੀ ਏ। ਬੱਚੇ ਅੰਗਰੇਜ਼ ਪੈਦਾ ਹੋ ਗਏ ਨੇ। ਕਿਉਂਕਿ, ਮੇਰੇ ਹਿਸਾਬ ਨਾਲ ਸਕੂਲਾਂ ਦਾ ਮਾਹੌਲ ਐਵੇ ਦਾ ਹੋ ਗਿਆ। ਪੰਜਾਬ
ਅੱਜ ਕਲ ਸਭ ਡਿਜੀਟਲ ਹੋ ਗਿਆ ਨਾ, ਸਕਰੀਨ ਡਿਜੀਟਲ। ਟੈਬ ਡਿਜੀਟਲ, ਫੋਨ ਡਿਜੀਟਲ ਤੇ ਬੱਚਿਆਂ ਨੂੰ ਲਿਖਣਾ ਥੋੜਾ ਔਖਾ ਲੱਗਦਾ ਹੈ। ਇਸ ਕਰਕੇ ਨਾ, ਉਹ ਥੋੜ੍ਹਾ ਦੂਰ ਭਗਦੇ ਨ
ਹਾਂ, ਪਰ ਉਹ ਸਿਲੇਬਸ ਵਿੱਚ ਵੀ ਨਹੀਂ ਹੈ ਨਾ ਦੇਖੋ। ਹਾਂ, ਸਿਲੇਬਸ ਵਿੱਚ ਵੀ ਨਹੀਂ ਹੈ ਨਾ ਅੱਜਕੱਲ, ਤੁਸੀਂ ਪਰਟੀਕੁਲਰ ਇੱਕ ਅਗਰ ਏਰੀਏ ਦੇ ਹੋ। ਜਿੱਥੇ, ਪੰਜਾਬੀ ਇੰਟਰੋਡਿਊਸ ਹੁੰਦੀ ਬੱਚਿਆਂ ਨੂੰ, ਉੱਥੇ ਹੀ ਬੋਲ ਸਕਦੇ ਹੋ।
ਨੋੌਰਥ, ਸਾਈਡ ਵਿੱਚ ਅਗਰ ਬੰਦਾ ਸਕੂਲ ਵਿੱਚ ਜਾਂਦਾ ਹੈ ਨਾ ਤੇ ਉਸ ਵਿੱਚ ਐਜ ਆ ਸਬਜੈਕਟ ਹੈਗਾ, ਬਟ ਐ ਸਾਊਥ ਆ ਵੈਸਟ ਉਸ ਸਾਈਡ ਜਾਓ ਤੇ, ਉੱਥੇ ਸਕੂਲਾਂ ਵਿੱਚ ਇਦਾ ਨਾਮ ਵੀ ਨੀ ਹੈਗਾ ਉੱਥੇ ਤੋਂ ਅਗਰ ਇੰਗਲਿਸ਼ ਕੰਪਲਸਰੀ ਹੋ ਜਾਂਦੀ ਹੈ। ਅਤੇ ਬੱਚਿਆਂ ਨੂੰ ਜਬ ਕੰਪਲਸਰੀ ਲਰਨ ਕਰਨਾ ਪੈਂਦਾ, ਪਰ ਪੰਜਾਬੀ ਹੁੰਦੀ ਨੀ। ਇਸ ਕਰਕੇ, ਬੱਚੇ ਸਿੱਖਦੇ ਵੀ ਨੀ।
ਸਹੀ ਗੱਲ ਹੈ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਉਹੀ ਮੈਂ ਕਿਹਾ, ਉਪਰਾਲਾ ਬੜਾ ਅੱਛਾ ਕੀਤਾ ਗ੍ਰੰਥੀ ਨੇ। ਉਹਨਾਂ ਨੇ ਕਿਹਾ, ਕਿ ਹਾਂ ਬੱਚਿਆਂ ਨੂੰ ਓ, ਅ ਸਿਖਾਉਣਗੇ ਗੁਰਮੁਖ।
ਫਿਰ ਤੁਸੀਂ, ਆਪਣੇ ਬੱਚਿਆਂ ਨੂੰ ਭੇਜ ਰਹੇ ਹੋ?
ਹਾਂਜੀ -ਹਾਂਜੀ ਮੈਂ ਭੇਜਾਂਗੀ ਬੱਚਿਆਂ ਨੂੰ, ਤੇ ਮੈਂ ਉਹੀ ਕਹਿ ਰਹੀ ਸੀ ਮੈਂ ਕਿਹਾਹਿ ਤੁ ਸੀ ਵੀ ਆਪਣੇ ਬੇਟੇ ਨੂੰ ਭੇਜਨਾ ਸ਼ੁਰੂ ਕਰੋ।ਹਾਲੇ ਛੋਟਾ ਈ ਹੈ, ਪਰ ਸਿੱਖ ਲਏਗਾ ਬੜੀ ਜਲਦੀ।
ਕੋਈ ਨੀ, ਤੁਸੀਂ ਮੈਨੂੰ ਫੋਮ ਦੱਸਣਾ ਤੇ ਕੈਸੇ ਕਰਨਾ ਹੈ, ਤੇ ਮੈਂ ਉਹ ਇਹਨਾਂ ਨੂੰ ਕਵਾਂਗੀ। ਤੇ ਇਹ ਵੀ ਫਿਰ ਮਤਲਬ, ਮੇਰੇ ਬੇਟੇ ਵਾਸਤੇ ਜਾ ਕੇ ਪਤਾ ਕਰ ਆਣਗੇ। ਤੇ ਫਿਰ ਉਹਨਾਂ ਦਾ ਵੀ ਕਰਾ ਦਾਂਗੇ ਕਿ ਉਹ ਵੀ ਸਿੱਖ ਲਏ।
ਹਾਂ -ਹਾਂ, ਮੈਂ ਤੁਹਾਨੂੰ ਸਾਰਾ ਡਿਟੇਲ ਮੈਸੇਜ ਕਰਦਾਂਗੀ। ਤੇ ਤੁਸੀਂ, ਉਹਦੇ ਹਿਸਾਬ ਨਾਲ ਦੇਖ ਲੈਣਾ, ਤੇ ਉੱਥੇ ਤੇ ਐਡਮਿਸ਼ਨ ਦੇ ਕੋਈ ਵੈਸੇ ਤੇ ਪੈਸੇ ਤੇ ਲੈ ਹੀ ਨੀ ਰਹੇ ਨਾ।
ਉਹ ਤੁਹਾਡੀ ਇੱਛਾ ਹੁੰਦੀ ਹੈ, ਕਿ ਤੁਹਾਨੂੰ ਅਹ ਗੁਰੂ ਦੇ ਖਾਣ ਦੇ ਬਦਲੇ ਤੁਹਾਨੂੰ ਗੁਰੂ ਨੂੰ ਕਿ ਦੇਣਾ? ਤੁਹਾਡੀ ਸ਼ਰਧਾ ਹੁੰਦੀ ਆ। ਬਾਕੀ ਉਹ ਤਾਂ ਫ੍ਰਰੀ ਸਿਖਾਂਦੇ ।ਉਹ ਸੋਚਦੇ ਜਿੰਨੇ ਬਚ ਤੇ ਗੁਰਸਿੱਖ ਬੱਚੇ ਸਿੱਖ ਲਏ। ਉਹ ਉਹਨਾਂ ਦੀ ਉਹ ਵੜਦੇ ਹੈ ਨਾ ਕਿ ਕਹਿੰਦੇ? ਕਾਬਲੀਅਤ ਵੜਦੀ ਹੈ, ਬੱਚਿਆਂ ਮਤਲਬ ਗੁਰੂ ਦੀ, ਕਿ ਜਿੰਨੇ ਅੱਛੇ ਬੱਚੇ ਜ਼ਿਆਦਾ ਸਿ, ਉਹਨੇ ਜ਼ਿਆਦਾ ਉਹਨਾਂ ਦੀ ਜਗੇ ਤੋਂ ਪੋਪੂਲੈਰਿਟੀ ਹੋ ਜਾਣੀ ਹੈ ।ਉਤਨੇ ਲੋਕ ਉਹਨਾਂ ਨੂੰ ਜਾਣੇਗੇ ਜਾਂ ਉਤਨੀ ਫੈਮਲੀ ਆ। ਉਹਨਾਂ ਨਾਲ ਕੰਟੈਕਟ ਕਰੇਗੀ, ਉਤਨੀ ਮਾਵਾਂ ਉਹਨਾਂ ਕੋਲ ਆ ਕੇ ਸ਼ਬਦ ਸਿੱਖਾਂਗੀ।
ਹਾਂ- ਹਾਂ- ਹਾਂ ਨਹੀਂ ਅੱਛਾ ਹੈ, ਬੱਚਿਆਂ ਨੂੰ ਇੰਟਰਸਟ ਆ ਰਿਹਾ ਹੈ । ਉਹਨਾਂ ਨੂੰ ਮੈਂ ਕਿ, ਪਹਿਲੇ ਵੀ ਸਾਡੇ ਇੱਥੇ ਗੁਰਦੁਆਰੇ ਬੜੇ ਚੀਜ਼ਾਂ ਕਰਾਉਂਦੇ ਨੇ ਬੱਚਿਆਂ ਨੂੰ, ਜਿਵੇਂ- ਟੈਸਟ ਲੈਂਦੇ ਨੇ ਬੱਚਿਆਂ ਦੇ ।ਫਿਰ ਉਸ ਤੋਂ ਬਾਅਦ ਪ੍ਰਾਈਜਜ਼ ਦਿੰਦੇ ਨੇ, ਇੰਨੇ ਵਧੀਆ- ਵਧੀਆ।
ਅੱਛਾ ਜੀ, ਕਿੰਨੇ ਮਹੀਨੇ ਦਾ ਕਿੰਨੇ ਡੇਜ ਦਾ ਹੈਗਾ?
ਜਿਵੇਂ, ਗਰਮੀ ਦੀ ਛੁੱਟੀਆਂ ਸੀ, ਤੇ ਇੱਕ -ਇੱਕ। ਕਾਇਦਾ ਦੇ ਦਿੰਦੇ ਨੇ ਬੱਚਿਆਂ ਨੂੰ, ਬੁੱਕ ਦੇ ਦਿੰਦੇ ਨੇ। ਉਹਦੇ ਚ ਸਿਲੇਬਸ ਹੁੰਦਾ ਹੈ।ਜਿਵੇਂ-ਮੰਨ ਲਓ ਤਿੰਨ ਸਾਲ ਤੋਂ ਲੈ ਕੇ ਪੰਜ ਸਾਲ ਦੇ ਬੱਚੇ ਦਾ ਕੀ ਸਿਲੇਬਸ ਛੇ ਸਾਲ ਤੋਂ ਲੈ ਕੇ ਅੱਠ ਸਾਲ ਦੇ ਬੱਚੇ ਦਾ ਕੀ ਸਿਲੇਬਸ ਹੈ। ਨੌ ਤੋਂ ਲੈ ਕੇ ਦਸ ਸਾਲ ਦੇ ਬੱਚੇ ਦਾ ਕੀ ਸਿਲੇਬਸ ਹੈ।ਗਿਆਰਾਂ ਤੋਂ ਲੈ ਕੇ ਤੇਰਾਂ ਸਾਲ ਦੇ ਬੱਚੇ ਦਾ ਕੀ ਸਿਲੇਬਸ ਹੈ।ਜਿਵੇਂ- ਵਿੱਚ ਬਾਣੀ ਨੂੰ ਪੜ੍ਹਨਾ ਮੰਨ ਲਓ।ਜਪਜੀ ਸਾਹਿਬ ਪੜ੍ਹਨਾ ਆਉਣਾ ਚਾਹੀਦਾ ਹੈ।
ਸਹੀ ਗੱਲ ਹੈ। ਅੱਜ ਕੱਲ੍ਹ ਬੱਚਿਆਂ ਨੂੰ ਆਏਗਾ ਤੇਹੀ ਤੋਂ ਅਸੀਂ ਵੀ ਕਹਿ ਸਕਦੇ ਕਈ ਬੱਚੇ ਇਗਜ਼ਾਮ ਦੇ ਟਾਈਮ ਵਿੱਚ ਬਾਬਾ ਜੀ ਨੂੰ ਯਾਦ ਕਰ ਦੇਣ।ਅਸੀਂ ਕਹਿੰਦੇ-ਸਵੇਰ ਉੱਠ ਕੇ ਜਪਜੀ ਸਾਹਿਬ ਕਰ ਲੇਣ ਜਾਂ ਥੋੜੇ ਅਹ ਸੁਖਮਨੀ ਸਾਹਿਬ ਦੇ ਕੁਝ ਅਸ਼ਪਦੀਆਂ ਡੇਲੀ ਕਰਕੇ ਜਾਨ ਕੋਈ ਥੋੜੀ ਹ
ਬਸ ਓਹੀ ਏ, ਓਹੀ ਈ, ਓਈ ਤੇ ਉਹ ਮੂਲ- ਮੰਤਰ, ਛੋਟੇ ਬੱਚੇ ਮੂਲ-ਮੰਤਰ ਬੋਲਦੇ ਨੇ ਜਿਵੇਂ-ਦਸ ਪਾਤਸ਼ਾਹੀਆਂ ਦਾ ਨਾਮ ਯਾਦ ਕਰੋ।
ਹਮ ਤੇ ਉਹਨਾਂ ਦੀ ਜਨਮ ਤਿਥੀ ਤੇ ਕਿੱਥੋਂ ਵਿਆਹ ਹੋਇਐਯ ਉਥੇ ਜਨਮ ਹੋਇਆ, ਕਿ ਕਿਤਨੀ ਸ਼ਾਦੀ ਅ ਕਿੰਨੇ ਬੱਚੇ ਸੀ? ਕਿਨਾਂ ਨੂੰ ਗੁਰਗੱਦੀ ਮਿਲੀ ਹੈ? ਕਿਨਾਂ ਨੂੰ ਅਹ ਉਹ ਮਿਲਿਆ ਹੈ। ਕਿਤਨੀ ਉਹਨਾਂ ਨੇ ਵੋ ਜੰਗ ਲੜੇ ।
ਹਾਂ, ਉਹ ਵੱਡੇ ਬੱਚਿਆਂ ਦਾ ਤੇਰਾਂ ਤੋਂ ਉੱਪਰ। ਹਾਂ, ਛੋਟੇ ਬੱਚਿਆਂ ਲਈ ਤੇ ਬੜਾ ਈਜ਼ੀ ਹੁੰਦਾ ਹੈ ਇਹਨਾਂ ਦਾ। ਪੰਜ ਪਿਆਰਿਆਂ ਦੇ ਨਾਮ ਯਾਦ ਰੱਖੋ। ਚਾਰ ਸਾਹਿਬਜ਼ਾਦਿਆਂ ਦਾ। ਠੀਕ ਏ, ਤੇ ਸਾਡਾ ਜੇਕਾਰਾ ਕੀ ਅਸੀਂ ਕਿਸੇ ਨੂੰ ਮਿਲ ਕੇ ਕੀ ਬੋਲਣਾ ਚਾਹੀਦਾ ਸਾਨੂੰ ਹਾਂ। ਹਾਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਇਹ ਸਿੱਖ । ਖਾਣਾ।
ਵੀਰ ਸਵੇਰੇ ਉੱਠਦੇ ਵੱਡਿਆਂ ਨੂੰ ਪੈਰੀ ਪਾਉਣਾ ਕਰਨਾ ਜਾਂ ਫਿਰ ਸਤਿ ਸ੍ਰੀ ਅਕਾਲ ਬੁਲਾਉਣਾ। ਇਹ ਵੀ ਥੋੜ੍ਹੀ ਜ਼ਰੂਰੀ ਹੁੰਦਾ ਹੈ। ਜਾਂ ਉਹਨਾ ਨੂੰ ਗੁੱਡ ਮੋਰਨਿੰਗ ਵਿਸ਼ ਕਰਨਾ ਜਾਂ ਫਿਰ ਅਹ, ਜੋ ਵੀ ਤੁਹਾਨੂੰ ਆਉਂਦਾ ਹੈ।ਸਕੂਲ ਵਿੱਚ ਜਾ ਕੇ ਟੀਚਰਾਂ ਨੂੰ ਸਵੇਰ ਜਾ ਕੇ ਵਿਸ਼ ਕਰਨਾ।
ਹਾਂ ਬਸ ਉਹੀ ਸਿਖਾਉਦੇ ਨੇ ਇਹ ਤੇ ਦੇਖੋ ਗੁੱਡ ਮੋਰਨਿੰਗ ਤੇ ਨੀ ਸਿਖਾਉਦੇ।ਲੋਕ ਇਹ ਤੇ ਅਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਸਿਖਾਉਂਦੇ ਨੇ ਜਾਂ ਸਤਿ ਸ੍ਰੀ ਅਕਾਲ ਸਿਖਾਣਾ।ਐਸਾ ਹੱਥ ਜੋੜ ਕੇ ਬੋਲਣਾ। ਯਾਂ ਤੁਹਾਨੂੰ । ਹਾਂ । ਅਰਦਾਸ ਕਿਵੇਂ ਕਰੀ ਦੀ ਏ। ਗੁਰਦੁਆਰੇ ਦੀ ਰਹਿਤ ਮਰਿਆਦਾ । ਕੀ ਹੁੰਦੀ ਹੈ? ਮਤਲਬ ਅੱਛਾ ਹੁੰਦਾ ਐ। ਤੇ ਮੈਂ ਹੀ ਕਿ ਮੈਂ ਕਿਹਾ ਜਿੰਨੇ ਲੋਕੀ ਜੁੜਨ ਉਹਨਾ ਹੀ ਵਧੀਆ ਬੱਚੇ ਫਿਰ ਕੀ ਮਾਂ ਬੋਲੀ ਨੂੰ ਭੁੱਲਦੇ ਨੀ। ਅੱਜ ਕੱਲ ਬੱਚੇ ਆਪਣੀ ਮਾਂ ਬੋਲੀ ਨੂੰ ਭੁੱਲਦੇ। ਹਮ ।
ਅਸੀਂ ਜਨਰੇਸ਼ਨ ਨੂੰ ਸਿਖਾਈਏ ਤਾਂ ਆਪਣੀ ਅੱਗੀ ਜਨਰੇਸ਼ਨ ਜਾਂ ਪੰਜੀਰੀ ਨੂੰ ਅੱਗੇ ਸਿਖ। ਖਾ ਸਕਣਗੇ ਕਿ । ਕਿਹੋ ਜਿਹੀ ਪੰਜਾਬੀ ਆਉਂਦੀ ਹੈ? ਕਿਸ ਤਰ੍ਹਾਂ ਉਹ ਆਪਣਾ ਇਤਿਹਾਸ ਜਾਣ ਪਾਏਗੇ? ਜਾਂ ਫਿਰ ਉਹ ਸਹਿਜ ਪਾਠ।
ਹੋਇਆ ਤੇ ਮਦਰ ਦੀ ਡਿਊਟੀ। ਫਾਦਰ ਨੂੰ ਤੇ ਸਾਰਾ ਦਿਨ ਟਾਈਮ ਨੀ ਹੁੰਦਾ।
ਉਹੀ ਕਹਿੰਦੇ ਨਾ ਮਾਵਾਂ ਦੀ ਡਿਊਟੀ ਹੁੰਦੀ ਕਿ ਬੱਚਿਆਂ ਨੂੰ ਅੱਛਾ ਵੀ ਬਣਾਉਣਾ ਹੈ । ਤੇ ਬੰਦਾ ਵੀ ਬਣਾਉਣਾ ਉਹਨਾਂ ਦੇ ਹੱਥ ਵਿੱਚ ਹੁੰਦਾ ਹੈ। ਬਸ ਉਹੀ ਹੁੰਦਾ ਹੈ ਕਿ ਉਹਨਾਂ ਨੂੰ ਕਿਤਨੇ । ਕਿਤਨੇ।
ਕਿਸ ਤਰੀਕੇ ਨਾਲ ਰੱਖਣਾ ਬੱਚਿਆਂ ਨੂੰ । ਹਾਂ। ਇਹ ਸਭ ਮਾਂ ਮਾਵਾਂ ਦੀ ਡਿਊਟੀ ਹੁੰਦੀ ਹੈ। ਇਸ ਕਰਕੇ ਮੈਂ ਕਿਹਾ ਹਮਮ ।
ਉਹ ਬੱਚਿਆਂ ਦੇ ਪਾਪਾ ਨੂੰ ਕਹਿ ਦੇ ਕਿ ਤੁਸੀਂ ਇਹ ਸਿਖਾ ਦੋ ਜਾਂ ਉਹ ਕਰਦੋ। ਕਹਿੰਦੇ ਨੇ ਕਿ ਅਸੀਂ । ਕਮਾਣ ਜਾਈਏ ਜਾਂ ਅਸੀਂ ਬੱਚੇ ਸੰਭਾਲੀਏ । ਤੇ ਉਹੀ ਹੁੰਦਾ ਮਾਵਾਂ ਨੂੰ ਬਹੁਤ ਕੁੱਝ ਦੇਖਣਾ ਪੈਂਦਾ। ਅੱਛਾ ਮਾਂ ਅਗਰ ਕਮਾਉਣ ਵਾਲੀ ਹੁੰਦੀ। ਤੇ ਉਹਨਾਂ ਦੀ ਡਬਲ। ਡਿਊਟੀ ਹੋ ਜਾਂਦੀ ਕਿਉਂਕਿ ਉਹਨਾਂ ਨੂੰ ਅੱਧਾ ਦਿਨ ਉਹਨਾਂ ਦੇ ਕਮਾਉਣ ਵਿੱਚ ਜਾਂਦਾ ਤੇ ਅੱਧਾ ਦਿਨ ਉਹਨਾਂ ਦੇ ਬੱਚੇ। ਬੱਚਿਆਂ ਵਿੱਚ ਜਾਂਦਾ ਤੇ ਪੂਰਾ ਉਹਨਾਂ ਦਾ ਬੜੀ ਮੁਸ਼ਕਿਲ ਹੋ ਜਾਂਦਾ। ਤੁਸੀਂ ਤੇ ਜਾਣਦੇ। ਹੋ ਗਏ। ਤੁਸੀਂ ਕਮਾਉਂਦੇ ਹੋ?
ਹਾਂ ਜੀ ਹਾਂ ਜੀ ਪਹਿਲੇ ਕਰਦੀ ਸੀ ਨੌਕਰੀ। ਹੁਣੇ ਡਰੋਪ ਕੀਤੀ। ਤੇ ਬੜਾ ਮੁਸ਼ਕਿਲ ਹੁੰਦਾ ਜੀ। ਪਹਿਲੇ ਤੁਸੀਂ ਕੰਮ ਕਰਕੇ ਆਉਂਦੇ ਹੋ। ਫਿਰ ਕੰਮ ਕਰਕੇ, ਫਿਰ ਘਰ ਆ ਕੇ ਫਿਰ ਕੰਮ ਕਰਦੇ ਹੋ। ਫਿਰ ਰਾਤੀ ਫਿਰ ਬੱਚਿਆਂ ਨੂੰ ਵੇਖ। ਡਬਲ ਡੇਟ ਡਬਲ। ਪਹਿਲੇ ਸਵੇਰੇ ਕਰਕੇ ਜਾਂਦੇ ਹੋ। ਫਿਰ ਸਕੂਲ ਦਾ ਕਰਦੇ ਹੋ। ਦੋ ਡਿਊਟੀ ਉਦੀਆ ਹੋ ਗਈਆਂ। ਫਿਰ ਆ ਕੇ ਫਿਰ ਕਰਦੇ ਹੋ। ਡਬਲ ਟ੍ਰਿਪਲ ਡਿਊਟੀਜ਼ ਫਿਰ ਬੱਚਿਆਂ ਨੂੰ ਪੜ੍ਹਾਓ ਆ ਕੇ । ਮੈਨੂੰ ਕਿ ਟਿਊਸ਼ਨਾਂ ਤੇ ਵਿਸ਼ਵਾਸ ਨਹੀਂ ਹੁੰਦਾ। ਮੈਨੂੰ ਬਿਲਕੁਲ ਵਿਸ਼ਵਾਸ ਨਹੀਂ ਬੱਚਿਆਂ ਨੂੰ ਘਰੋਂ ਬਾਹਰ ਭੇਜ ਕੇ ਪੜ੍ਹਾਉਣਾ। ਮੈਨੂੰ ਇਹ ਵੇਂ ਕਿ ਮੈਨੂੰ ਪੜ੍ਹਾਣਾ । ਮੈਂ ਹੀ ਪੜਾਉਂਨੀ ਹਾਂ। ਮੈਨੂੰ ਬਿਲਕੁਲ ਵਿਸ਼ਵਾਸ ਨਹੀਂ ਬੱਚਿਆਂ ਨੂੰ ਬਾਹਰ ਭੇਜਣਾ ਆ।ਮੈਨੂੰ ਇੰਝ ਲੱਗਦਾ ਜੋ ਮਾਂ। ਪੜ੍ਹਾ ਸਕਦੀ। ਉਸ ਤੋਂ ਵਧੀਆ ਤਾਂ ਕੋਈ ਪੜ੍ਹਾ ਹੀ ਨਹੀਂ ਸਕਦਾ।
ਕੋਈ ਨੀ ਮਾਂ ਪਹਿਲੀ ਟੀਚਰ ਹੁੰਦੀ ਹੈ ਤੇ ਮਾਂ ਹੀ ਸਭ ਕੁਝ ਹੁੰਦੀ ਮੇਰੇ ਵੀ। ਅਹ ਮਤਲਬ ਮੇਰਾ ਵੀਰ ਸੀ। ਉਹਨਾਂ ਨੂੰ ਵੀ ਮੰਮਾ ਹੀ ਪੜ੍ਹਾਉਂਦੇ ਸੀ। ਜਦ ਤੱਕ ਕਿ ਉਹ ਉਹ ਪੜ੍ਹਾ ਸਕਦੇ। ਨਹੀਂ ਵੀ ਆਉਂਦਾ ਸੀ ਤੇ ਉਹ ਕਹਿ ਦਿਨਾ ਸੀ ਤੁਸੀਂ ਸੁਣ ਲਓ। ਇਹ ਪੰਨਾ ਪਲਟੋ ਤੇ ਇੱਥੇ ਇਹ ਲਿਖਿਆ। ਇੱਥੇ ਇਹ ਲਿਖਿਆ। ਜੇ ਤੁਸੀਂ ਪੰਨਾ ਪਲਟੋ। ਤੁਸੀਂ ਦੇਖ ਲੋ ਜਦੋਂ ਨਹੀਂ ਸਮਝ ਆਉਂਦਾ ਜੇ। ਤ ਸਮੇਂ ਵੈਸੇ ਤਾਂ ਉਹ ਜ਼ਿਆਦਾ ਪੜੇ ਹੋਏ ਹਨ। ਮਤਲਬ ਉਹਨਾਂ ਨੇ ਬੈਚਲਰਸ ਕੀਤੀ ਸੀ ਪਰ ਉਹ ਕਹਿੰਦੇ ਸੀ ਕੀ ਅ ਜਦੋਂ ਇਹ ਟੈਨਥ ਜਾਂ ਇਲੇਵਨਥ ਵਿੱਚ ਵੀ ਅਗਰ ਆਪਣਾ ਕੁੱਝ ਸੁਣਾਉਣ। ਇਵੇਂ ਦੀ ਇੱਛਾ ਰੱਖ ਦਿੰਦੇ ਅ ਬੋਲ ਕੇ ਸੈਟਿਸਫਾਈ ਹੁੰਦਾ ਨਾ ਬੰਦਾ ਤੇ ਉਹ । ਸੁਣਾਉਂਦੇ ਸੀ । ਜੇ ਕੋਈ ਡਿਸਟਰਬ ਕਰੇ ਤਾਂ ਵਾਪਿਸ ਗੱਡੀ ਚਾਲੂ ਹੋ ਜਾਂਦੀ ਕਿ ਆ ਇੱਥੋਂ ਦੀ। ਕਿਹਾ ਤੇ ਇੱਥੋਂ ਦੀ ਵਾਪਿਸ ਸੁਣਾਉਣਾ ਹੈ ਤੇ ਤੁਸੀਂ ਪੰਨਾ ਪਲਟ ਲਓ ਤੇ ਉੱਥੇ ਇਹ ਲਿਖਿਆ। ਉੱਥੇ ਇਹ ਲਿਖਿਆ। ਕਹਿ ਤੁਸੀਂ ਇਹ ਸੁਣ ਲਓ। ਇਹ ਸੁਣ ਲੋ ਤੇ ਉਹ ਸੇਟੀਸਫਾਈ ਹੁੰਦੇ ਨੇ ਉਹਨਾਂ ਨੇ ਵੀ ਟਿਊਸ਼ਨ ਨਹੀਂ ਲਿੱਤੀ ਸੀ। ਬੱਸ ਟੈਨਥ ਵਿੱਚ ਜਾ ਕੇ ਲਿਤੀ ਸੀ ਕਿਉਂਕਿ ਬੋਰਡ ਹੁੰਦੇ ਤੁਸੀਂ। ਜਾਂਦੇ ਹੋ। ਬੋਰਡ ਵਿੱਚ ਵੀ ਪੇਰੈਂਟਸ ਨੂੰ ਹੁੰਦਾ ਹੈ ਬੱਚਾ । ਤੇ ਟੋਪਰ ਹੋਏ ਜਾਂ ਫਿਰ ਬੰਦਾ ਹੰਡਰਡ ਪਰਸੈਂਟ ਮਾਰਕਸ ਲੈ
ਹਾਂ ਮੈਂ ਆਪਣੇ ਬੇਟੇ ਨੂੰ ਵੀ ਕਹਿ ਰਹੀ ਸੀ ਮੈਂ ਕਿਹਾ ਬੇਟਾ ਅਹ ਤੈਨੂੰ ਅਗਰ ਲੋੜ ਪਏ ਨਾ ਦਸਵੀਂ ਚ ਕੋਚਿੰਗ ਦੀ ਮੈਥ ਜਾਂ ਸਾਇੰਸ ਕਿ ਵੀ ਪ੍ਰੋਬਲਮ ਆ ਰਹੀ ਹੈ ਤਾਂ ਮੈਨੂੰ ਦੱਸ ਦੇਂਈ ਇਹ ਵੀ ਨੀ ਹੈ ਕਿ ਬਿਲਕੁਲ ਨੀ ਕੋਚਿੰਗ ਹੀ ਲੈਣੀ ਹੈ
ਤੁਸੀਂ ਆਪਣੇ ਵੱਡੇ ਬੇਟੇ ਬਟੇ ਨੂੰ ਵੀ ਉਹ ਕਰਾਆ ਮੱਤਲਬ ਭੇਜੋਂਗੇ ਉੱਥੇ ਸਿਖਾਉਣ ਵਾਸਤੇ
ਹਾਂ ਹਾਂ ਉਹ ਜਾਏਗਾ ਜਾਏਗਾ ਬੇਟਾ ਵੀ ਜਾਏਗਾ ਬੇਟੀ ਵੀ ਜਾਏਗੀ ਔਰ ਇਹ ਲੋਕ ਪਾਰਟੀਸਪੇਟ ਕਰਦੇ ਹੀ ਰਹਿੰਦੇ ਨੇ ਇਹ ਗੁਰਦੁਆਰੇ ਚ ਜਿੰਨੇ ਪ੍ਰੋਗਰਾਮ ਹੁੰਦੇ ਨੇ ਸਾਡੇ ਮੇਰੇ ਦੋਨੋ ਬੱਚੇ ਪਾਰਟੀ ਪੇਟ ਕਰਦੇ ਨੇ ਦੋਨੋ ਬੱਚੇ ਪ੍ਰਾਈਜ਼ ਜਿੱਤ ਕੇ ਲਿਆਂਦੇ ਨੇ
ਚਲੋ ਬਹੁਤ ਬਹੁਤ ਵਧੀਆ ਤੁਸੀਂ ਮੈਨੂੰ ਦੱਸਣਾ ਕੀ ਕਿ ਉਹ ਜ ਕ ਕੌਣ ਕੌਣ ਸੇ ਓਪਸ਼ਨ ਹੈਗੇ ਬੱਚਿਆਂ ਵਾਸਤੇ ਤੇ ਮੈਂ ਇਹਨਾਂ ਨੂੰ ਕਹਾਂਗੀ ਥੋੜੇ ਕੋਲ ਕੋਂਟੈਕਟ ਕਰਕੇ ਨਾ ਉਹ ਵੀ ਮੇਰੇ ਮੁੰਡੇ ਦਾ ਕਰਾ ਦੇਣਗੇ ਤੇ ਉਹ ਵੀ ਸਿੱਖ ਲਏਗਾ ਗਮ ਗਰਮੀ ਛੁੱਟੀਆਂ ਬੱਚੇ ਵਿਹਲੇ ਆਉਂਦੇ ਹੀ ਹੈ ਬੱਸ ਟਾਈਮ ਨਿਕਾਲਣਾ ਪੈਂਦਾ ਹੈ ਕੁੱਛ ਬੱਚਾ ਸਿੱਖ ਲੈ ਥੋੜਾ ਐਕਟਿਵ ਰਹੇ ਔਰ ਘਰ ਵਿੱਚ ਪਾਰਟੀਸਪੇਟ ਕਰੇ ਅਸੀਂ ਵੀ ਸਿੱਖ ਜਾਂਦੇ ਜੇ ਸਾਨੂੰ ਨੀ ਆਉਂਦਾ ਤੇ
ਹਾਂ ਜ਼ਰੂਰੀ ਉੱਥੇ ਤਾਂ ਦੇਖੋ ਏਜ ਦਾ ਕੋਈ ਹੈ ਹੀ ਨਹੀਂ ਅਗਰ ਤੁਹਾਨੂੰ ਵੀ ਜੁਆਇਨ ਕਰਨਾ ਤੁਸੀਂ ਵੀ ਕਰ ਸਕਦੇ
ਸਹੀ ਗੱਲ ਹੈ ਅਸੀਂ ਵੱਡਿਆਂ ਨੂੰ ਵੀ ਥੋੜੀ ਹਣਦੀ ਹੈ ਅਸੀਂ ਕਰੈਕਸ਼ਨ ਕ ਕਿਉਂਕਿ ਸਿੱਖਣ ਦੀ ਤਾਂ ਕੋਈ ਉਮਰ ਨਹੀਂ ਹੁੰਦੀ ਜਿਤਨਾ ਜ਼ਿਆਦਾ ਸਿੱਖਦੇ ਜਾਓ ਨਾ ਜ਼ਿਆਦਾ ਤੁਹਾਨੂੰ ਕਲੈਰਿਟੀ ਆਉਂਦੀ ਜਾਏਗੀ
ਹਾਂਜੀ ਹਾਂਜੀ ਮੈਂ ਖੁਦ ਸੁਖਮਨੀ ਸਾਹਿਬ ਦਾ ਪਾਠ ਕਰਨਾ ਆਪਣੇ ਗੁਰਦੁਆਰੇ ਤੋਂ ਭਾਈ ਅਵਤਾਰ ਸਿੰਘ ਜੀ ਹੁੰਦੇ ਸੀ ਸਾਡੇ ਉਹਨਾਂ ਸਕਲ ਸਿੱਖਿਆ ਸੀ ਹਾਂ ਉਹਨਾਂ ਨੇ ਸ਼ੁੱਧ ਬਾਣੀ ਪੜਨੀ ਸਾਨੂੰ ਸਿਖਾਈ ਸੀ ਕਿਵੇਂ ਪੜ੍ਹੀ ਜਾਂਦੀ ਹੈ ਉਹਨਾਂ ਕੋਲ ਹੀ ਸਿੱਖਿਆ ਸੀ ਮੈਨੂੰ ਹਾਲੇ ਤੱਕ ਦ ਕਿ ਅਸੀਂ ਘਰੋਂ ਜਾਂਦੇ ਸੀ ਉਹਨਾਂ ਕੋਲ ਸਿੱਖਣ
ਚਲੋ ਠੀਕ ਹੈ ਤੁਸੀਂ ਵੀ ਸਿੱਖਲਓ ਤੇ ਮੈਨੂੰ ਵੀ ਦੱਸਣਾ ਫਿਰ ਮੈਂ ਇਹਨਾਂ ਨਾਲ ਗੱਲ ਕਰਾਂਗੀ ਉਕੇ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ